ਹਾਂਜੀ
ਸਤਿ ਸ੍ਰੀ ਆਕਾਲ ਜੀ, ਹੋਰ ਕਿਵੇਂ ਹੋ?
ਵਧੀਆ ਜੀ, ਤੁਸੀਂ ਸੁਣਾਓ ਘਰ ਪਰਿਵਾਰ ਵਧੀਆ?
ਹਾਂਜੀ- ਹਾਂਜੀ ਸਭ ਵਧੀਆ, ਤੁਸੀਂ ਦੱਸੋ?
ਵਧੀਆ ਜੀ ਵਧੀਆ, ਵਧੀਆ ਜੀ ਸਭ ਵਧੀਆ।
ਠੀਕ ਐ ਜੀ, ਹੋਰ ਕੀ ਕਰਦੇ ਤੁਸੀਂ?
ਬਸ ਕੁਛ ਨੀ ਅਖ਼ਬਾਰ ਪੜ੍ਹ ਰਹੀ ਸੀ, ਤੇ ਵੇਖ ਰਹੀ ਸੀ ਕੀ ਕਿੰਨੇ ਲੋਕੀ ਨਸ਼ਾ ਕਰਦੇ ਨੇ, ਇੰਜੈਕਸ਼ਨ ਲਗਾ ਰਿਹਾ ਹੈ, ਕੋਈ ਚਿੱਟੇ ਪਕੜ ਕੇ ਚਿੱਟੇ ਨਾਲ ਪਕੜ ਰਹੇ ਲੋਕਾਂ ਨੂੰ
ਹਾਂਜੀ-ਹਾਂਜੀ ਮਤਲਬ ਅੱਜ ਕੱਲ੍ਹ ਤਾਂ ਨਸ਼ਾ ਬਹੁਤ ਜ਼ਿਆਦਾ ਹੋ ਰਿਹਾ।
ਹਾਂਜੀ, ਤੇ ਕਿੱਥੇ ਡਰੋਨ ਨਾਲ ਸੁ ਸੁੱਟਿਆ ਜਾ ਰਿਹਾ ਹੈ, ਪੰਜਾਬ ਵਿੱਚ ਪਾਕਿਸਤਾਨ ਤੋਂ ਆ ਰਿਹਾ ਹੈ।
ਹਾਂਜੀ ਹਾਂ। ਮਤਲਬ ਤੁਸੀਂ ਜੇ ਨਾ ਨਿਊਜ਼ਪੇਪਰ ਡੇਲੀ ਪੜ੍ਹਦੇ ਹੋ ਤਾਂ ਡੇਲੀ ਤੁਸੀਂ ਐਂ ਲਾ ਲਓ ਤਿੰਨ ਚਾਰ ਖ਼ਬਰਾਂ ਤਾਂ ਨਸ਼ੇ ਵਾਲੀਆਂ ਹੁੰਦੀਆਂ ਹੀ, ਹੁੰਦੀਆਂ ਨੇ
ਜ਼ਿਆਦਾ ਹੀ, ਹੁੰਦੀਆਂ ਨੇ ਜੀ।
ਹਾਂਜੀ, ਮਤਲਬ ਘੱਟੋ-ਘੱਟ ਕਹਿ ਰਹੇ ਹਾਂ ਆਪਾਂ।
ਹਾਂਜੀ-ਹਾਂਜੀ, ਹਾਂਜੀ ' ' ਬਾਕੀ ਤਾਂ ਕਈ ਇੱਦਾਂ ਦੀ ਵੀ ਹੁੰਦੀ। ਜੋ ਸਾਨੂੰ ਪਤਾ ਹੀ ਨਹੀਂ ਹੁੰਦਾ ਹੈਗਾ।
ਹਾਂਜੀ ਹਾਂ, ਇਹ ਤਾਂ ਹੈਗਾ। ਤੁਸੀਂ ਐ ਦੇਖੋ ਛੋਟੇ-ਛੋਟੇ ਬੱਚੇ ਹੀ ਅੱਜ-ਕੱਲ੍ਹ ਬਹੁਤ ਨਸ਼ਾ ਕਰ ਰਹੇ ਆ।
ਹਾਂਜੀ-ਹਾਂਜੀ ਵੇਖੇ ਮੈਂ ਤੂੰ ਆਪ ਮੈਂ ਵੀ ਵੇਖੇ ਨੇ
ਹਾਂਜੀ ਹਾਂ, ਮਤਲਬ ਉਹ ਕੂਲਿਪਸ ਹੀ ਬਹੁਤ ਲਾਉਂਦੇ ਆ ਬੱਚੇ।
ਹਾਂਜੀ-ਹਾਂਜੀ।
ਮਤਲਬ ਮੈਂ, ਬਹੁਤ ਬੁਰਾ ਹਾਲ ਹੋ ਰਿਹਾ ਮਤਲਬ ਜੇ ਤੁਸੀਂ ਰਸਤੇ 'ਚ' ਜਾਂਣੇ ਓ ਨਾ ਤਾਂ ਤੁਹਾਨੂੰ ਇੰਨੀਆਂ ਥਾਂ-ਥਾਂ ਤੇ ਡਿੱਗੀਆਂ ਦਿਖਣਗੀਆਂ।
ਬਿਲਕੁਲ ਮੈਂ ਵੀ ਵੇਖੇ ਨੇ ਸਿਗਰੇਟਾਂ ਪੀ ਰਹੇ, ਛੋਟੇ-ਛੋਟੇ ਬੱਚੇ ਹੋਣਗੇ। ਪੰਦਰਾਂ ਸੌ ਸੋਲਾਂ ਸਾਲ ਦੇ ਤੇ ਇੰਜੈਕਸ਼ਨ ਜੇ ਲਗਾ ਰਹੇ ਹੁੰਦੇ ਨੇ, ਹਨਾ। ਤੇ ਚਿੱਟੇ ਦਾ ਤਾਂ ਦੇਖੋ ਕਿੰਨਾ ਹੀ ਹੋ ਗਿਆ। ਅੱਜ-ਕੱਲ੍ਹ
ਮਤਲਬ ਕੋਮਨ ਹੀ ਹੋਇਆ ਪਿਆ। ਇਹ ਤਾਂ ਇਹ ਤੇ ਇੱਕ ਟਰੈਂਡ ਹੀ ਬਣਾ ਲਿਆ। ਅੱਜ ਕੱਲ੍ਹ
ਹਾਂਜੀ-ਹਾਂਜੀ ਤੇ ਕਈ ਦੇਖੋ ਆਪਾਂ ਵੇਖੇਏ ਨਾ ਕਿ ਨਿਊਜ਼ ਆਂਦੀ ਨੇ ਕਿ ਉਹਨਾਂ ਦੀ ਹਥੇਲੀ 'ਚ' ਨਾ ਹੱਥ 'ਚ' ਉਹ ਵੀ ਇੰਜੈਕਸ਼ਨ ਵੀ ਲੱਗੇ ਹੁੰਦਾ ਨੇ।
ਹਾਂਜੀ-ਹਾਂਜੀ। ਹਾਂਜੀ, ਮਤਲਬ ਸਾਡੇ ਇੱਥੇ ਨਾ ਹਾਂਜੀ ਮੈਂ ਨਾ ਇੱਥੇ ਦੇਖਿਆ ਸਾਡੇ ਇੱਥੇ ਪਿੰਡ ਅਸੀਂ ਪਿੰਡ ਰਹਿੰਦੇ ਆ ਨਾ ਤਾਂ ਮਤਲਬ ਨਿੱਕੇ-ਨਿੱਕੇ ਬੱਚੇ ਇੰਨਾ ਜ਼ਿਆਦਾ ਨਸ਼ਾ ਕਰਦੇ ਆ
ਹਾਂਜੀ।
ਜਿਹੜੇ ਸਕੂਲ 'ਚ' ਪੜ੍ਹਦੇ ਆ ਹਜੇ ਤੁਸੀਂ ਐਂ ਦੇਖੋ ਤੇ ਮਤਲਬ ਹਾਂਜੀ ਹਾਂ, ਸਾਡੇ ਪਿੰਡੋ ਘੱਟੋ-ਘੱਟ ਪੰਜ-ਛੇ ਬੱਚੇ ਤਾਂ ਇੰਜੈਕਸ਼ਨ ਲਾਉਂਦੇ-ਲਾਉਂਦੇ ਹੀ ਮਰ ਗਏ।
ਹੁਣਦੇ ਜੀ ਪੰਜਾਬ 'ਚ' ਹੋ ਗਿਆ। ਇਹ ਹਿਮਾਚਲ ਹੋ ਗਿਆ। ਇੱਥੇ ਤੋਂ ਕੁਛ ਮੈਨੂੰ ਲੱਗਦਾ ਜ਼ਿਆਦਾ ਈ ਹੈਗਾ।
ਹਾਂਜੀ, ਹਾਂ ਮਤਲਬ ਬਹੁਤ ਜ਼ਿਆਦਾ ਆਪਾਂ ਐਂ ਨੀ ਕਹਿ ਸਕਦੇ ਵੀ ਇੱਕ ਜਗ੍ਹਾ ਤੇ ਈ ਆ। ਹੁਣ ਤਾਂ ਮੈਨੂੰ ਏਂ ਲੱਗਦਾ ਵੀ ਹਰ ਜਗ੍ਹਾ ਤੇ ਈ ਬਹੁਤ ਜਾਦਾ ਹੋਇਆ ਪਿਆ।
ਹਰ ਜਗ੍ਹਾ ਤੇ ਹੈਗੀ ਹੈਗਾ ਜੀ ਔਰ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਇਹ ਹੈਗੀ ਨਾ ਕਿ ਸਾਡੀ ਜਿਹੜੀ ਯੂਥ ਜਨਰੇਸ਼ਨ ਹੈਗੀ ਨਾ ਉਹ ਏਦੇ ਵਿੱਚ ਫੱਸ ਗੀ ਏ।
ਹਾਂਜੀ-ਹਾਂਜੀ।
ਸਭ ਤੋਂ ਵੱਡੀ ਇਹ ਪ੍ਰੋਬਲਮ ਚਲੋ, ਸਾਡੇ ਜਿਹੜੇ ਬਜ਼ੁਰਗ ਨੇ ਜਾਂ ਔਰ ਅਦਰਸ ਹੈਗੇ, ਉਹ ਤੇ ਚਲੋ ਕਰਦੇ ਨੀ ਸ਼ੁਰੂ ਤੇ ਕਰਦੇ ਹੋਣਗੇ, ਬਟ ਇਹ ਜਿ ਯੂਥ ਜਨਰੇਸ਼ਨ ਸਾਡੀ ਏ ਨਾ।
ਹਾਂਜੀ ਤੇ ਨਾਲੇ ਤੁਸੀਂ ਐਂ ਵੀ ਦੇ ਖੋ ਉਹ ਤਾਂ ਫੇਰ ਵੀ ਕੱਲੀ ਡਰਿੰਕ ਈ ਕਰਦੇ ਆ।
ਹਾਂਜੀ।
ਐਲਕੋਲ ਈ ਕੰਜਿਊਮ ਕਰਦੇ ਆ ਉਹ ਤਾਂ ਸਿਰਫ
ਹਾਂਜੀ-ਹਾਂਜੀ।
ਤੇ ਇਹ ਅੱਜ-ਕੱਲ੍ਹ ਦੇ ਯੂਥ ਆ ਜਿਹੜਾ ਇਹ ਤਾਂ ਪਤਾ ਨੀ ਕਿੰਨੇ ਤਰ੍ਹਾਂ ਦੇ ਨਸ਼ੇ ਆ ਜਿਹੜੇ ਕਰਦੇ ਪਏ ਆ।
ਬਿਲਕੁਲ ਜੀ ਬਿਲਕੁਲ ਕਿੰਨਾ-ਕਿੰਨਾ ਦੇਖੋ ਸਪਲਾਈ ਕਰਦੇ ਨੇ ਹਨਾ, ਇੱਕ-ਦੂਜੇ ਸ਼ਹਿਰ 'ਚ' ਜਾ ਕੇ।
ਜਦੋਂ ਘਰੇ ਘਰੋਂ ਇਹਨਾਂ ਨੂੰ ਪੈਸੇ ਨੀ ਮਿਲਦੇ ਫਿਰ ਘਰੇ ਲੜਦੇ ਆ ਹਨਾ। ਕੁੱਟਮਾਰ ਵੀ ਬਹੁਤ ਕਰਦੇ। ਤੇ ਆ।
ਹਾਂਜੀ-ਹਾਂਜੀ।
ਮਤਲਬ ਕਈ ਵਾਰ ਤਾਂ ਨਾ ਮੈਂ ਵੀ ਸੁਣਿਆ ਵੀ। ਮਤਲਬ ਗੋਲਡ ਚੱਕ ਕੇ ਵੇਚ ਦਿੰਦੇ ਆ।
ਬਿਲਕੁਲ ਜੀ ਬਿਲਕੁਲ ਬਹੁਤ ਉਦੇ ਇਹ ਲੜਕੇ ਈ ਨੀ ਕਰਦੇ, ਕੁੜੀਆਂ ਵੀ ਕਰਨ ਲੱਗ ਪਈਆ।
ਹਾਂਜੀ ਹਾਂ, ਕੁੜੀਆਂ ਵੀ ਮੈਂ ਬਹੁਤ ਦੇਖੀਆਂ ਨੇ ਕੁੜੀਆਂ ਵੀ ਕਰਨ ਲੱਗ ਗਈਆਂ ਹੁਣ ਤਾਂ।
ਦੇਖੋ ਜੇੜੇ ਹੋਸਟਲ ਵਿੱਚ ਰਹਿੰਦੇ ਨਾ ਬੱਚੇ ਮੈਨੂੰ ਨੀ ਪਤਾ ਕਿਹੜੀ ਸੰਗਤ ਚ ਉਹ ਚਲੇ ਜਾਂਦੇ ਨੇ ਜਥ ਉੱਥੇ ਵੀ ਹਨਾ ਕਿੰਨੇ-ਕਿੰਨੇ ਮਤਲਬ ਨਸ਼ੇ
ਮਤਲਬ ਇੱਕ ਵਾਰੀ ਥੋਡਾ ਮਤਲਬ ਉਹ ਸਰਕਲ ਹੁੰਦਾ ਨਾ। ਜਿਹੜਾ ਉਹ ਕਹਿ ਦਿੰਦਾ ਵੀ ਇੱਕ ਵਾਰ ਟਰਾਈ ਕਰ ਲਾ। ਓਧੋਂ ਬਾਦ ਨਾ ਕਰੀ ਤੇ ਇੱਕ ਇੱਕ ਵਾਰ ਕਹਿ ਕੇ ਨਾ ਉਨੂੰ ਆਦਤ ਪੈ ਜਾਂਦੀ ਆ ਫਿਰ ਤੇ ਜਦੋਂ ਇੱਕ ਵਾਰ ਆਦਤ ਤੇ ਨਾ ਨਿਕਲਣਾ ਬਹੁਤ ਔਖਾ ਹੋ ਜਾਂਦਾ।
ਹਾਂਜੀ ਫਿਰ ਦੇਖੋ ਚਿੱਟਾ ਹੋ ਗਿਆ, ਫੀਮ ਹੋ ਗਈ ਇਹਨਾਂ ਦੇ ਤਾਂ ਇੱਦਾਂ ਦੇ ਹੈਗੇ ਨੇ ਸੀ ਕਿ ਤੁਹਾਨੂੰ ਨਾ ਮਿਲੇ ਤੋ ਫੇਰ ਵੀ ਮਰਨਗੇ ਮਿਲ ਗਈ ਫੇਰ ਵੀ ਮਰਨਗੇ।
ਹਾਂਜੀ, ਹਾਂ।
ਕਿਓਕਿ ਦੇਖੋ ਓਵਰਡੋਜ਼ ਲੈ ਲੈਂਦੇ ਨੇ। ਕਈ ਤੋਂ ਦੇਖੋ ਉਹਨਾਂ ਦੀ ਪੂਰੀ ਲਾਈਫ ਵੀ ਬਰਬਾਦ ਹੋ ਜਾਂਦਾ ਏ।
ਹਾਂਜੀ ਇਹ ਤਾਂ ਹੈਗਾ। ਹੁਣ ਤੁਸੀਂ ਦੇਖੋ ਕਈ ਵਾਰੀ ਤਾਂ ਮੈਂ ਐਵੇਂ ਵੀ ਦੇਖਿਆ ਕਿ ਮਤਲਬ ਰਿਸ਼ਤੇਦਾਰ ਆ ਹਨਾ ਕਹਿੰਦੇ ਨੇ ਵੀ ਜਿਵੇਂ ਮੁੰਡਾ ਹਨਾ ਵੀ ਇਹਦਾ ਵਿਆਹ ਕਰ ਤੂ ਵਿਆਹ ਤੋਂ ਬਾਅਦ ਸੁਧਰ ਜੂਗਾ ਇਹੇ।
ਨਹੀਂ ਜੀ ਨਹੀਂ ਏਦਾਂ ਵੀ ਨੀ ਕਰਨਾ
ਏਦਾਂ ਜਮਾ ਈ ਨੀ ਕਰਨਾ ਹਾਂਜੀ, ਉਹ ਦੀ ਸਾਰੀ ਲਾਈਫ ਖ਼ਰਾਬ ਹੋ ਜਾਂਦੀ ਆ।
ਬਿਲਕੁਲ ਜੀ ਬਿਲਕੁਲ। ਨਾ ਉਨੇ ਫਿਰ ਕਮਾਣਾ, ਨਾ ਕੁਛ ਕਰਨਾ, ਨਾ ਘਰ ਚਲਾਣਾ, ਦੇਖੋ
ਨਾਲੇ ਆ ਕੇ ਕੁੱਟ-ਮਾਰ ਕਰਨੀ।
ਹਾਂਜੀ ਦੇਖੋ ਤੋਂ ਬਰਬਾਦ ਹੈਗਾ ਹੀ ਤੇ ਦੂਜੀ ਕੁੜੀ ਨੂੰ ਵੀ ਤੁਸੀਂ ਬਰਬਾਦ ਕਰਦੇ ਓ ਏ ਤਾਂ ਚੰਗੀ ਗੱਲ ਨਈ।
ਹਾਂਜੀ ਹਾਂ ਨਾਲੇ ਉਦੀ ਕੀ ਗਲਤੀ ਹੁੰਦੀ ਹੈ। ਵਿਚਾਰੀ ਦੀ ਉਹ ਤਾਂ
ਕਰਦੇ ਆਪਾਂ ਦੇਖੋ ਸਾਡੇ ਨਾ ਕੁਝ ਇਦਾਂ ਦੀ ਮੰਨਤਾਂ ਹੀ ਨੀ ਹੈਗੀ ਲੋਕਾਂ ਨੂੰ ਵਿਆਹ ਕਰਕੇ ਸੁਧਰ ਜਾਉਗਾ।
ਹਾਂਜੀ, ਪਰ ਮੈਂ ਨੀ ਕੋਈ ਵੀ ਦੇਖਿਆ ਵਿਆਹ ਕਰਕੇ ਵੀ ਸੁਧਰ ਜਾਂਦਾ ਵਾ ਵੀ ਜੇ ਉਹਨੇ ਸੁਧਰਨਾ ਹੋਊਗਾ ਤਾਂ ਪਹਿਲਾਂ ਹੀ ਸੁਧਰ ਜੂਗਾ
ਬਿਲਕੁਲ ਜੀ ਬਿਲਕੁਲ।
ਮਤਲਬ ਜਦੋਂ ਉਹ ਪਹਿਲਾਂ ਹੀ ਨਹੀਂ ਸੁਧਰ ਰਿਹਾ ਨਾ ਤਾਂ ਬਾਅਦ 'ਚ' ਕੀ ਸੁਧਰੇਗਾ ਉਹੋ।
ਹਾਂਜੀ, ਥੋੜ੍ਹਾ ਜਹਾ ਏਦਾਂ ਵੀ ਹੋਣਾ ਚਾਹੀਦਾ ਨੇ ਜਿੱਦਾਂ ਸਾਡੇ ਅਸੀਂ ਪੇਰੈਂਟਸ ਹੈਗੇ ਆ। ਸਾਨੂੰ ਵੀ ਨਾ ਆਪਣੇ ਬੱਚਿਆਂ ਨੂੰ ਕੁ
ਜਾਣਾ ਪਵੇਗਾ। ਨਸ਼ੇ ਕਰਨ ਨਾਲ ਤੁਹਾਡਾ ਕੁਛ ਨਹੀਂ ਹੋਣਾ ਲਾਈਫ ਤੁਹਾਡੀ ਹੋ ਜਾਣੀ ਖ਼ਰਾਬ ਤੁਹਾਡਾ ਕਰੀਅਰ ਸਪੋਇਲ ਹੋ ਜਾਣਾ ਇੱਦਾਂ ਦੀਆਂ ਚੀਜ਼ਾਂ ਨਾ ਕੁਛ ਸ਼ੁਰੂ ਤੋਂ ਹੀ ਨਾ ਸਾਨੂੰ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈਗੀ
ਹਾਂਜੀ, ਹਾਂ ਤਾਂ ਕਿ ਜਦੋਂ ਉਹਨੂੰ ਕੋਈ ਕਹੇ ਹਨਾ ਵੀ ਤੂੰ ਇੱਕ ਵਾਰ ਟਰਾਈ ਕਰ ਲਾ ਉਹਦੇ ਉਹਦੀ ਉਹ ਗੱਲ ਯਾਦ ਆਜੇ ਵੀ ਨਹੀਂ।
ਹਾਂਜੀ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਕਿ ਤੁਹਾਨੂੰ ਕੋਈ ਵੀ ਏਦਾਂ ਦੀ ਕੋਈ ਚੀਜ਼ ਦੇਵੇ ਤੋਂ ਸਾਨੂੰ ਘਰ ਆ ਕੇ ਬਿਤਾਓ।
ਹਾਂਜੀ- ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਵੈਸੇ ਤੁਸੀਂ ਦੇਖਿਆ ਅੱਜ- ਕੱਲ੍ਹ ਤਾਂ ਕਿੰਨੇ ਕੈਂਪਸ ਵੀ ਖੁੱਲ੍ਹੇ ਹੋਏ ਆ।
ਬਿਲਕੁਲ ਜੀ ਬਿਲਕੁਲ, ਬਟ ਫੇਰ ਵੀ ਲੋਕੀ ਹੱਟ ਨੀ ਰਹੇ ਬਹੁਤ-ਬਹੁਤ ਨਸ਼ਾ ਹੋ ਗਿਆ ਬਹੁਤ ਨਸ਼ਾ ਮਤਲਬ ਸਾਡੇ ਦੇਸ਼ ਦੀ ਨਾ ਬਹੁਤ ਬੜੀ ਸਮੱਸਿਆ ਹੀ ਹੋ ਗਈ ਏ ਇਹ ਤਾਂ।
ਮੈਨੂੰ ਐਂ ਲੱਗਦਾ ਵੀ ਸਭ ਤੋਂ ਵੱਡੀ ਸਮੱਸਿਆ ਹੀ ਇਹੀ ਆ।
ਹਾਂਜੀ ਬਿਲਕੁਲ ਦੇਖੋ ਨਾ, ਜੋ ਬ ਬੱਚਾ ਨਸ਼ੇ 'ਚ ਹੋਊਗਾ, ਜੋ ਬੰਦਾ ਨਸ਼ੇ ਚ ਹੋਊਗਾ। ਕੀ ਕਰੂਗਾ ਕੁਛ ਨੀ ਕਰਦਾ। ਉਹ ਆਪਣੇ ਲਈ ਨੀ ਕੁੱਝ ਕਰ ਸਕਦਾ। ਤੇ ਆਪਣੀ ਫੈਮਿਲੀ ਰਲੇਸਨ ਆਪਣੀ ਗਾ ਪਿੰਡ ਜੋ ਵੀ ਹੈਗਾ ਉਹਦੇ ਲਈ ਕੀ ਕਰੂਗਾ ਉਹ।
ਨਾਲੇ ਤੁਸੀ ਐ ਦੇਖੋ, ਹਨਾ ਪੇਰੈਟਸ ਪੜ੍ਹਾਉਦੇ ਨੇ ਤਾਂ ਉਹਨਾਂ ਨੂੰ ਇਹ ਹੁੰਦਾ ਹਨਾ ਵੀ ਇਹੇ ਕੋਈ ਨੌਕਰੀ ਤੇ ਲੱਗੇੂਗਾ ਹਨਾ। ਚਲੋ ਸਾਡਾ ਘਰ ਵਧੀਆ ਗੁਜ਼ਾਰਾ ਹੋਊਗਾ ਹਨਾ ਤੇ ਜਦੋਂ ਹੁਣ ਨਸ਼ੇ ਕਰਨ ਲੱਗ ਜਾਂਦਾ। ਉਹਨੇ ਮਤਲਬ ਕਮੋਣਾ ਤਾਂ ਕੀ ਆ ਜਿਹੜੇ ਘਰੇ ਚਾਰ ਪੈਸੇ ਹੁੰਦੇ ਨੇ ਉਹ ਵੀ ਖਰਾਬ
ਖ਼ਰਾਬ ਹੁੰਦੇ ਜੀ ਖ਼ਰਾਬ ਹੁੰਦੇ ਜੀ ਤੇ ਦੇਖੋ ਪੇਰੈਂਟਸ ਵਿਚਾਰੇ ਉਹਨਾਂ ਦਾ ਵੀ ਕੀ ਹਾਲ ਹੁੰਦਾ ਏ।
ਮਤਲਬ ਬਹੁਤ ਔਖਾ ਹੋ ਜਾਂਦਾ, ਉਹਨਾਂ ਦਾ ਤਾਂ ਕੋਈ ਹੁੰਦਾ ਹੀ ਨਹੀਂ ਹੈਗਾ। ਕਿਉਕਿ ਜਿਹੜਾ ਨਸ਼ਾ ਕਰਨ ਲੱਗ ਜਾਂਦਾ। ਉਹਨੂੰ ਪਿਆਰ ਹੀ ਨਹੀਂ ਰਹਿੰਦਾ ਕਿਸੇ ਨਾਲ ਫਿਰ।
ਉਹੀ ਨਾ ਦੇਖੋ, ਮੈਨੂੰ ਲੱਗਦਾ ਜਿਹੜਾ ਸਰਕਲ ਚਲਾਦੇ ਨੇ ਨਾ ਇਹ ਵੀ ਦੇਖੋ ਬੱਚਿਆਂ ਨੀ ਸੋਚਦੇ। ਘਰ ਪਰਿਵਾਰ ਖਰਾਬ ਦਿੰਦੇ ਨੇ।
ਹਾਂਜੀ।
ਹਨਾ ਇਹਨਾਂ ਨੂੰ ਤੋਂ ਪੈਸਾ ਮਿਲਦਾ ਹੈਗਾ ਨਾ।
ਹਾਂਜੀ ਹਾਂ। ਮੈਂ ਤਾਂ ਬਹੁਤ ਐਵੇਂ ਵੀ ਦੇਖ ਆਖਿਆ ਵੀ ਜਿਵੇਂ ਹਨਾ ਕੈਂਪਸ ਕੈਂਪ ਛੱਡ ਆਉਦੇ ਨੇ ਆਪਦੇ ਬੱਚੇ ਨੂੰ ਉੱਥੇ ਠੀਕ ਰਹਿੰਦਾ। ਜਦੋ ਓਰੇ ਆ ਜਾਂਦਾ ਫਿਰ ਉਹੀ ਸੰਗਤ 'ਚ
ਫਿਰ ਉਹੀ ਕੰਮ। ਕਈ ਕੈਂਪਸ ਹੁੰਦੇ ਆ ਤੁਸੀਂ ਦੇਖੋ ਤੁਸੀਂ ਜੇਲ੍ਹ 'ਚ' ਵੀ ਆਉਦੀ ਇਹ ਖ਼ਬਰੇ ਜਿਹੜੀ ਜੇ ਜੇਲਾਂ 'ਚ' ਹੁੰਦੇ ਆ ਕੈਦੀ। ਉਹਨਾਂ ਨੂੰ ਵੀ ਨਸ਼ਾ ਪ੍ਰਵਾਇਡ ਕਰਵਾਦੀ ਆ ਪੁਲਿਸ ਵੀ ਕਰਾਦੀ ਹੈਗੀ।
ਹਾਂਜੀ ਹਾਂ। ਬਿਲਕੁਲ ਸਹੀ ਗੱਲ ਕਿਹਾ ਜੀ।
ਸੁਣੀਆਂ ਐ।
ਹਾਂਜੀ-ਹਾਂਜੀ ਬਿਲਕੁਲ।
ਬਟ ਦੇਖੋ ਆਪਣੇ ਬੱਚੇ ਨੂੰ ਨਾ ਨਸ਼ੇ ਤੋਂ ਬਚਾਣ ਦਾ ਪਹਿਲਾ ਫਰਜ਼ ਤਾਂ ਸਾਡਾ ਹੀ ਹੈਗਾ।
ਹਾਂਜੀ ਹਾਂ। ਆਪਾਂ ਈ ਬਚਾ ਸਕਦੇ ਆ। ਮਤਲਬ ਦੂਜਾ ਬੰਦਾ ਤਾਂ ਲੋਦਾ, ਹਾਂਜੀ ਦੂਜਾ ਬੰਦਾ ਤਾਂ ਲਾਉਦਾ ਹੁੰਦਾ। ਇਹ ਤਾਂ ਆਪਣੀ ਪੋਸੀਬਿਲਿਟੀ ਆ ਵੀ ਆਪਾਂ ਉਹਨੂੰ ਲ ਲੱਗਣ ਹੀ ਦੇਣਾ ਚਾਹੀਦਾ ਆਪਾਂ ਨੂੰ। ਪਹਿਲਾਂ ਹੀ ਨੀ ਲੱਗਣ ਦੇਣਾ ਚਾਹੀਦਾ।
ਬਿਲਕੁਲ ਆਪਣੇ ਜਵਾਨ ਹੋਣ ਦੇ ਬੱਚਿਆਂ ਦਾ ਖਿਆਲ ਰੱਖੋ। ਉਹਨਾਂ ਨੂੰ ਬਤਾਓ ਨਸ਼ੇ ਬਾਰੇ।
ਉਹਨਾਂ ਨੂੰ ਫਾਲਤੂ ਦੇਰ ਰਾਤ ਤੱਕ ਬਾਹਰ ਨਾ ਜਾਣ ਦਿਓ ਹਨਾ। ਮਤਲਬ ਜੇ ਉਹ ਕਿਸੇ ਨੂੰ ਮਿਲਦਾ ਤਾਂ ਤੁਸੀਂ ਗੌਰ ਰੱਖੋ ਹਨਾ ਵੀ ਕਿਹਨੂੰ ਵੀ ਮਿਲ ਰਿਹਾ। ਕਿਹਨੂੰ ਨਹੀਂ ਮਿਲ ਰਹੇ।
ਜੇ ਸਾਨੂੰ ਲੱਗੇ ਸਾਡਾ ਬੱਚਾ ਕਿਹੜੀ ਗਲਤ ਸੰਗਤ ਜਾ ਰਿਹਾ ਤਾਂ ਉਹਦਾ ਵੀ ਪਤਾ ਕਰੋ।
ਹਾਂਜੀ ਹਾਂ ਬਿਲਕੁਲ। ਮੈਨੂੰ ਐ ਲੱਗਦਾ ਗਾ। ਪਹਿਲਾਂ ਮਤਲਬ ਜਦੋ ਤੁਹਾਡਾ ਬੱਚਾ ਹਨਾ ਜਵਾਨ ਹੋਣ ਲੱਗ ਜੇ ਪਹਿਲਾਂ ਤਾਂ ਘਰੇ ਨਸ਼ਾ ਹੋਣਾ ਹੀ ਨੀ ਚਾਹੀਦਾ ਬਿਲਕੁਲ।
ਘਰੇ ਹਾਂਜੀ ਘਰ ਤੋਂ ਹੀ ਸ਼ੁਰੂਆਤ ਹੁੰਦੀ ਏ ਜੀ ਹਰੇਕ ਚੀਜ਼ ਦੀ।
ਹਾਂਜੀ ਹਾਂ। ਤੇ ਤੁਸੀ ਐਂ ਦੇਖੋ ਜੇ ਪੇਰੈਂਟਸ ਫਿਰ ਹਟਾਉਦੇ ਵੀ ਨਾ ਤਾਂ ਕਹਿ ਦੇਣਗੇ ਵੀ ਤੁਸੀ ਕਿਹੜਾ ਕਰਦੇ ਨੀ ਹੈਗੇ। ਵੀ ਤੁਸੀ ਮੈਨੂੰ ਕਿਉ ਹਟਾ ਰਹੇ ਹੋ।
ਬਿਲਕੁਲ ਇਹੀ-ਇਹੀ ਕਹਿੰਦੇ ਨੇ ਫਿਰ ਬੱਚੇ।
ਹਾਂਜੀ ਹਾਂ। ਮੈਨੂੰ ਇਹੀ ਲੱਗਦਾ ਹੁੰਦਾ ਵੀ ਪਹਿਲਾਂ ਘਰ ਤੋਂ ਖ਼ਤਮ ਕਰਨਾ ਚਾਹੀਦਾ।
ਬਿਲਕੁਲ ਜੀ ਘਰ ਵਾਲੇ ਨਾ ਪੀਏ। ਬੱਚੇ ਦੇ ਸਾਹਮਣੇ ਤਾਂ ਬਿਲਕੁਲ ਵੀ ਨਹੀ।
ਹਾਂਜੀ-ਹਾਂਜੀ। ਮੈਨੂੰ ਐਹ ਲੱਗਦਾ ਹੁੰਦਾ ਵੀ ਸਕੂਲ ਚ ਵੀ ਟੀਚਰਸ ਨੂੰ ਸੈਮੀਨਰ ਲਗਾਉਣੇ ਚਾਹੀਦੇ ਆ।
ਇਹ ਟੋਪਿਕ ਸਕੂਲ ਚ ਵੀ ਹੋਣਾ ਚਾਹੀਦਾ ਕਿ ਇੱਕ ਹਫ਼ਤੇ ਚ ਇੱਕ ਦਿਨ ਇਦਾਂ ਦੀ ਡਿਸਕਸ਼ਨ ਬੱਚਿਆਂ ਨਾਲ ਹੋਵੇ।
ਹਾਂਜੀ-ਹਾਂਜੀ।
ਜਿਹੜੇ ਕੁਛ ਏਜ ਲਮਿਟ ਹੋਣੀ। ਹੋਣੀ ਚਾਹੀਦੀ ਕਿ ਇਹਨਾਂ-ਇਹਨਾਂ ਬੱਚਿਆਂ ਨੂੰ ਇਦਾਂ ਦੀ ਛਿਕਸ਼ਾ ਵੀ ਦੇਣੀ ਚਾਹੀਦੀ।
ਹਾਂਜੀ, ਮੈਨੂੰ ਐਂ ਲੱਗਦਾ ਹੁੰਦਾ ਅੱਧੇ ਤੋਂ ਵੱਧ ਹਨਾ ਬੱਚੇ ਟੈਸ਼ਨ ਚ ਪੈਦੇ। ਕਿਸੇ ਨੂੰ ਡਿਪ੍ਰੈਸ਼ਨ ਹੁੰਦਾ ਹਨਾ। ਕਿਸੇ ਨੂੰ ਘਰ ਦੀ ਪ੍ਰੋਬਲਮ ਕੋਈ ਹੁੰਦੀ ਆ। ਜਾਂ ਬਹੁਤ ਮੈਂ ਦੇਖਿਆ ਵੀ ਸਟੱਡੀ ਦੀ ਦਰ ਸਟ ਸਟਰੈਸ ਲੈ ਜਾਂਦੇ ਆ।
ਹਾਂਜੀ-ਹਾਂਜੀ।
ਫਿਰ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਵੀ ਟੈਸ਼ਨ ਸੀ ਤਾਂ ਲੱਗੀਆਂ।
ਉਹੀ ਚੀਜ਼ਾਂ ਨਾ ਉਹੀ ਚੀਜ਼ਾਂ ਪੇਰੈਂਟਸ ਨੂੰ ਤੇ ਟੀਚਰ ਨੂੰ ਬਤਾਣੀ ਚਾਹੀਦੀ ਏ।
ਹਾਂਜੀ ਹਾਂ, ਵੀ ਟਾਈਮ ਟੂ ਟਾਈਮ ਸੈਮੀਨਾਰ ਕੰਡਕਟ ਹੋਣੇ ਚਾਹੀਦੇ ਨੇ ਸਕੂਲਸ ਦੇ ਵਿੱਚ ਵੀ ਹਨਾ।
ਤੇ ਕਈ ਜੋ ਪੇਰੈਂਟਸ ਹੁੰਦੇ ਨੇ, ਉਹ ਬਹੁਤ ਜ਼ਿਆਦਾ ਬਰਡਨ ਦੇ ਦਿੰਦੇ ਨੇ ਬੱਚਿਆਂ ਨੂੰ ਵੀ ਕਿ ਤੁਸੀ ਇਹ ਬਣਨਾ ਹੈਗਾ ਤੁਸੀ ਜ਼ਿਆਦਾ ਪੜ੍ਹੋ ਇੱਧਰ ਦਾ ਵੀ ਨਹੀਂ ਹੋਣਾ ਚਾਹੀਦਾ।
ਹਾਂਜੀ ਹਾਂ ਬਿਲਕੁਲ ਸਹੀ ਕਿਹਾ ਤੁਸੀ। ਮੈਨੂੰ ਐਹ ਵੀ ਲੱਗਦਾ ਹੁੰਦਾ ਵੀ ਟੀਚਰਸ ਨੂੰ ਐਵੇਂ ਕਹਿਣਾ ਚਾਹੀਦਾ ਹਨਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਤੁਸੀ ਸਾਡੇ ਨਾਲ ਸ਼ੇਅਰ ਕਰੋ ਆ ਕੇ। ਕਿਉਕਿ ਚਲੋ ਹਨਾ ਬੱਚਾ ਆਪਦੀ ਘਰ ਮਤਲਬ ਪੇਰੈਂਟਸ ਨਾਲ ਨਹੀਂ ਸ਼ੇਅਰ ਕਰ ਸਕਦਾ।
ਹਾਂਜੀ।
ਤਾਂ ਟੀਚਰਸ ਨਾਲ ਤਾਂ ਸ਼ੇਅਰ ਕਰ ਹੀ ਲੈਂਦੇ ਆ ਬਹੁਤ।
ਬਿਲਕੁਲ ਜੀ ਬਿਲਕੁਲ ਨਸ਼ਿਆਂ ਦੇ ਨੁਕਸਾਨ ਵੀ ਉਨ੍ਹਾਂ ਨੂੰ ਬਿਤਾਣੇ ਚਾਹੀਦੇ ਬੱਚਿਆਂ ਨੂੰ।
ਹਾਂਜੀ ਹਾ ਬਿਲਕੁਲ।
ਤੁਹਾਡਾ ਦਿਮਾਗ ਖਾਲੀ ਹੋ ਜਾਵੇਗਾ ਤੁਹਾਨੂੰ ਫਿਜ਼ੀਕਲ
ਹਾਂਜੀ-ਹਾਂਜੀ। ਹਾਂਜੀ ਅੱਜ-ਕੱਲ੍ਹ ਤਾਂ ਤੁਸੀਂ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਹੀ ਇਹੀ ਹੋਈ ਪਈ ਆ।
ਹਾਂਜੀ ਬਿਲਕੁਲ ਇਹ ਸੋਲਿਊ ਨਾ ਪੈਰਟਸ ਜੋ ਵੱਡੇ ਹੈਗੇ। ਉਹ ਕਰ ਸਕਦੇ ਨੇ।
ਹਾਂਜੀ-ਹਾਂਜੀ। ਮਤਲਬ ਸਭ ਤੋਂ ਪਹਿਲਾਂ ਜਰੂਰੀ ਗੱਲ ਤਾਂ ਇਹੀ ਏ ਨਾ ਵੀ ਬਸ ਧਿਆਨ ਰੱਖੋ ਹਨਾ ਵੀ ਬੱਚਾ ਕਿਵੇਂ ਮਤਲਬ ਕੀ ਹਰ- ਕਤਾਂ ਹਨਾ ਉਹ ਕਰ ਰਿਹਾਗਾ ਹਨਾ, ਕਿਦੇ ਨਾਲ ਮਿਲ ਰਿਹਾ। ਮਤਲਬ ਕੀ ਕਿਹੜੀ ਚੀਜ਼ ਉਹਨੂੰ ਖਾਣ 'ਚ ਪਸੰਦ ਆ ਰਹੀ ਆ। ਕਿਉ ਆ- ਰਹੀ ਆ ਮਤਲਬ ਛੋਟੀ-ਛੋਟੀ ਗੱਲ ਨੋਟ ਕਰਨੀ ਚਾਹੀਦੀ ਆਪਾਂ ਪੇਰੈਂਟਸ ਨੂੰ।
ਘਰ ਤੋਂ ਬਾਹਰ ਰਹਿ ਰਿਹਾ ਏ, ਰਾਤੀ ਘਰ ਤੋਂ ਬਾਹਰ ਰਹਿ ਰਿਹਾ ਏ। ਕਿਨੇ ਨਾਲ ਉਥ ਬੈਠ ਰਿਹਾ ਹੈਗਾ।
ਹਾਂਜੀ-ਹਾਂਜੀ।
ਕਿਤਨਾ ਪੈਸਾ ਖਰਚ ਕਰ ਰਿਹਾ ਹੈਗਾ ਬਾਹਰ ਮੰਗ ਰਿਹਾ ਹੈਗਾ ਦੇਣਾ।
ਹਾਂਜੀ, ਇਹ ਵੀ ਮੈਨੂੰ ਲੱਗਦਾ ਹੁੰਦਾ ਵੀ ਬੱਚੇ ਨੂੰ ਫਾਲਤੂ ਪੈਸੇ ਨਹੀਂ ਦੇਣੇ ਚਾਹੀਦੇ ਆਪਾਂ ਨੂੰ।
ਹਾਂਜੀ, ਉਹਨੂੰ ਪੁੱਛ ਲਵੋ ਤੂੰ ਕਿੱਥੇ ਖਰਚ ਕੀਤੇ।
ਹਾਂਜੀ ਹਾਂ, ਮਤਲਬ ਜੇ ਆਪਾਂ ਉਹਨੂੰ ਖਰਚਣ ਲਈ ਦੇ ਰਹੇ ਹਾਂ ਤਾਂ ਉਹ ਤੂੰ ਜਦੋਂ ਉਹ ਆ ਜਾਂਦਾ ਪੁੱਛੋ। ਵੀ ਤੂੰ ਇੰਨੇ ਪੈਸੇ ਕਿੱਥੇ ਲਾਏ ਤੇ ਇੰਨੇ ਕਿੱਥੇ ਲਾਏ ਕਿੱਥੇ ਨਹੀਂ ਲਾਏ ਹਾਂਜੀ ਹਾਂ, ਕਿਉਂਕਿ ਜਦੋਂ ਆਪਾਂ ਹਨਾ ਜ਼ਿਆਦਾ ਪੈਸੇ ਦੇ ਦਿੰਦੇ ਹਾਂ ਪਰਟ ਪੇਰੈਂਟਸ ਜ਼ਿਆਦਾ ਪੈਸੇ ਦੇ ਦਿੰਦੇ ਬੱਚੇ ਨੂੰ ਤਾਂ ਉਦੋਂ ਵੀ ਦਿੱਕਤ ਬਹੁਤ ਆਉਂਦੀ ਆ।
ਹਾਂਜੀ-ਹਾਂਜੀ।
ਹਾਂਜੀ ਹਾਂ।
ਠੀਕ ਹੈ ਜੀ, ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰ ਅੱਛਾ
ਸਸ਼੍ਰੀ ਕਾਲ, ਹੋ।